ਹਾਂਜੀ ਕਿਵੇਂ ਓ?
ਵਧੀਆ ਜੀ ਤੁਸੀਂ ਸੁਣਾਓ?
ਵਧੀਆ ਜੀ ਵਧੀਆ
ਕੀ ਕਰ ਰਹੇ ਹੋ
ਕੁਛ ਨੀ ਬਸ ਚਾਹ ਬਣਾ ਰਹੇ ਸੀ
ਅੱਛਾ ਜੀ
ਹਮ ਜ਼ਿਆਦਾ ਟਾਈਮ ਹੋ ਗਿਆ ਨਾ
ਹਾਂਜੀ ਹਾਂਜੀ
ਕਿਉਂਕਿ ਅੱਜ ਕੱਲ ਜ਼ਿਆਦਾ ਚਾਹ ਬਣਦੀ ਨੇ ਗਰਮੀ ਹੈ ਨਾ ਗਰਮੀ ਦੇ ਵਿੱਚ ਇੱਕ ਟਾਈਮ ਬਣਦੀ ਹੈਗੀ ਤਾਂ ਕਰਕੇ ਕਿ ਹੁਣ ਸਾਡਾ ਟਾਈਮ ਹੋਇਆ ਪਹਿਲਾਂ ਬੱਚੇ ਸੁੱਤੇ ਪਏ ਸੀ ਹੁਣ ਬੱਚੇ ਉੱਠੇ ਗ ਫੇਰ ਇਕੱਲੇ ਵੀ ਕੀ ਬਣਾਈਏ ਚਾਹ ਜਦੋਂ ਸਾਰੇ ਉੱਠਣਗੇਗਾ ਫੇਰ ਚਾਹ ਬਣਾਉਂਦਾ ਫਾਇਦਾ
ਹਾਂਜੀ ਹਾਂਜੀ ਪਰ ਬੱਚੇ ਬੱਚੇ ਮੈਂ ਤੁਹਾਨੂੰ ਸਟੱਡੀ ਕਰ ਰਿਹਾ ਸੀਗਾ ਜੀ ਸਟੱਡੀ ਕਰ ਹੁਣ ਫਰੀ ਹੋਇਆ ਹੀ ਸੀਗਾ
ਅੱਛਾ ਕੀ ਕਰਦੇ ਹੋ ਸਟੱਡੀ ਦੇ ਵਿੱਚ
ਸਟਡੀ ਜੀ ਮੈਂ ਤਾਂ ਐਮਕਮ ਕਰ ਰਿਹਾ ਜੀ
ਅੱਛਾ
ਹਾਂਜੀ
ਠੀਕ ਹੈ ਹੋਰ ਵੈਸੇ ਤਾਂ ਅੱਜ ਕੱਲ ਹੁਣ ਇਹ ਨਾ ਵੀ ਸਟੱਡੀ ਕੀਤੀ ਗ ਆਪਦੇ ਹੱਥ ਵੀ ਸਰਕਾਰ ਹੈ ਜਿਹੜੀ ਗ ਉਹ ਨਿੰਦੇ ਰਹੀ ਨਾ ਨੌਕਰੀਆਂ
ਨੌਕਰੀ ਨੇ ਜਰੀ ਸਟਡੀ ਹੈ ਜੀ ਸਟਡੀ ਕਿੱਥ ਹੋਏ ਨਾ ਬੰਦੇ ਦੀ ਬੰਦਾ ਕਿੱਥੇ ਵੀ ਜੋਬ ਕਰ ਸਕਦਾ ਹੈ
ਹਾਂ ਇਹ ਤਾਂ ਹੈ ਆਪਦੀ ਉਹ ਹੋਆਗੀ ਵੀ ਉਹਨੂੰ ਕੋਈ ਨੀ ਖੋਜ
ਆਪ ਹੀ ਮਤਲਬ ਇੱਕ ਨੌਲੇਜ ਹੁੰਦੀ ਹੈ ਬੰਦੇਲ ਬੋਲ ਕੇ ਇਹਨੂੰ ਕੁਝ ਰਾਹ ਨੀ ਸਕਦਾ ਬੰਦੇ ਕੋਲੋਂ ਉਹ ਜਿੰਨਾ ਪੜ੍ਹੂਗਾ ਨਾ ਜਿੰਨਾ ਗਿਆਨ ਲਊਗਾ ਆਪਦੇ ਦਿਮਾਗ ਦੇ ਅੰਦਰ ਰਹੇਗਾ
ਹਾਂ ਉਹਨੂੰ ਕੋਈ ਨੀ ਖੋ ਸਕਦਾ
ਬੰਦੇ ਨੂੰ ਯਦੀ ਕਰੋ ਬੇਰੁਜ਼ਗਾਰੀ ਕੱਢਣੀ ਹੈ ਰੁਜ਼ਗਾਰ ਪਾਉਣਾ ਹੈ ਅੱਗੇ ਵੱਢਣਾ ਸਟੱਡੀ ਕਰਨੀ ਪਊਗੀ
ਕਰਨੀ ਪਊਗੀ ਅੱਜ ਕੱਲ ਹੈ ਹੀ ਮਨਿਆਦ ਉਸ ਬੰਦੇ ਦੀ ਹੈ ਵੀ ਹਾਂ ਸਟੱਡੀ ਹੈ ਜੇ ਕਿਸੇ ਨੂੰ ਕੁਛ ਆਉਂਦਾ ਤਾਂ ਉਸ ਬੰਦੇ ਨੂੰ ਹੀ ਬਸ ਸੁਣਦੇ ਹੈ ਕਿ ਜਿਹਨੂੰ ਕੁਛ ਆਉਂਦਾ ਹੀ ਨਹੀਂ ਉਹਨੂੰ ਤਾਂ ਕੁਛ ਨਹੀਂ ਸਮਝਦੇ ਲੋਕ
ਉਹਨੂੰ ਨਾ ਕੁਛ ਸਮਝਦੇ ਨੇ ਕਿੰਨਾ ਪਰਿਵਾਰ ਦਾ ਬੰਦਾ ਹੋਵੇ ਕਿੰਨੇ ਵੀ ਗਿਆਨ ਹੋਵੇ ਬੰਦੇ ਨੂੰ ਕੁਛ ਨਹੀਂ ਸਮਝਦੇ ਜਿਹਨੇ ਸਟੱਡੀ ਕੀਤੀ ਹੈ ਹੁਣ ਬੰਦਾ ਸਟੱਡੀ ਕਰੂਗਾ ਜਦੋਂ
ਹਮ ਹਮ
ਹਾਂਜੀ ਸਟੱਡੀ ਕਰੂਗਾ ਜਦੋਂ ਹੀ ਫਾਰਮ ਭਰੂਗਾ ਫਾਰਮ ਜਦੋਂ ਸਟੱਡੀ ਕਰੂਗਾ ਕਿ ਨੌਲੇਜ ਹੋਊਗੀ ਜਦੋਂ ਵੀ ਫਾਰਮ ਭਰੂਗਾ
ਹਮ ਹਮ ਫਰਕ ਤਾਂ ਬਹੁਤ ਪੈਂਦਾ ਇੱਕ ਪੜ੍ਹੇ ਲਿਖੇ ਬੰਦੇ ਚਗਾ ਇੱਕ ਅਨਪੜ੍ਹ ਹਮ
ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ
ਗੱਲ ਕਰਨ ਦਾ ਤਰੀਕਾ ਅਲੱਗ ਹੁੰਦਾ ਹੈ ਤੇ ਜਿਹੜਾ ਅਨਪੜ੍ਹ ਹੋਇਆ ਨਾ ਉਸ ਬੰਦੇ ਦਾ ਗੱਲ ਕਰਨ ਦਾ ਤਰੀਕਾ ਅਲੱਗ ਹੁੰਦਾ ਹੈ ਦੋਨਾਂ ' ਬਹੁਤ ਡਿ ਡਿਫਰੈਂਟ ਹੈ
ਉਹ ਜਿਹਨੇ ਸਟੱਡੀ ਕੀਤੀ ਹੈ ਉਹਨੂੰ ਪਤਾ ਹੈ ਕਿ ਆਪਣੇ ਛੋਟੇ ਬੜੇ ਦਾ ਉਹ ਆਪਣੇ ਜੋ ਬੜਾ ਹੁੰਦਾ ਉਹਦੇ ਨਾਲ ਚੁੱਕ ਕੇ ਗੱਲ ਕਰੂਗਾ ਵਧੀਆ ਤਰ੍ਹਾਂ ਗੱਲ ਕਰੂਗਾ ਆਰਾਮ ਨਾਲ ਗੱਲ ਕਰੂਗਾ ਹੁਣ ਸਟੱਡੀ ਜਿਵੇਂ ਤੁਸੀਂ ਸਟੱਡੀ ਕਰ ਰੱਖੀ ਹੈ ਨਾ ਤੁਹਾਨੂੰ ਨੇ ਇੰਨੇ ਫਾਇਦੇ ਕਿ ਮੈਂ ਸਰਕਾਰ ਸਰਕਾਰ ਆਪਾਂ ਨੂੰ ਇੰਨੀ ਯੋਜਨਾ ਦਿੰਦੀ ਹੈ ਬਹੁਤ ਵਜ੍ਹਾ ਦਿੰਦੀ ਹੈ ਆਪਾਂ ਸਰਕਾਰ ਜਿਸ ਬਾਰੇ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ ਨਾ ਉਹਨੂੰ ਕੁਛ ਨਹੀਂੀ ਪਤਾ ਹੋ ਸਕੇ
ਕੁਛ ਨੀ ਪਤਾ ਸਹੀ ਗੱਲ ਹੈ ਜਿਹੜਾ ਹੁਣ ਸਕੂਲ ਹੀ ਨੀ ਜਿਹੜਾ ਜਿਹੜਾ ਬੰਦਾ ਹੁਣ ਸਕੂ ਹੀ ਨ ਨਹੀਂੀ ਗਿਆ ਉਹਨੂੰ ਹੁਣ ਵਿਚਾਰੇ ਨੂੰ ਕੀ ਪਤਾ ਤਾਂ ਉਹ ਹੁਣ ਮੰਨ ਕੇ ਚਲੋ ਹੁਣ ਉਹ ਫੋਨ ਵੀ ਲਊ ਆ ਨਾ ਗਾ ਉਹ ਫੋਨ ਵੈਸੇ ਚਲਾ ਲੂ ਆ ਹਾਂ ਦੇਖ ਲੂ ਆ ਕੋਈ ਰੀਲਾਂ ਵਗੈਰਾ ਜਿਵੇਂ ਸਟੋਰੀਆਂ ਵਗੈਰਾ ਪਰ ਉਹਨੂੰ ਇੰਨਾ ਨੀ ਪਤਾ ਵੀ ਇਹਦੇ ਵਿੱਚ ਹੋਰ ਵੀ ਆਪਾਂ ਫੋਨ ਤੋਂ ਕਈ ਫ਼ਾਇਦੇ ਉਠਾ ਸਕਦੇ ਹੈਂਗੇ ਇਹਨਾ ਨਹੀਂ ਪਤਾ ਕਿਉਂਕਿ ਇਹ ਸਿਰਫ ਪੜ੍ਹੇ ਲਿਖੇ ਨੂੰ ਪਤਾ ਹੈ ਵੀ ਹਾਂ ਅੱਜ ਕੱਲ੍ਹ ਕਿਵੇਂ ਦਾ ਸਿਸਟਮ ਹੈ
ਇਸ ਕਰਕੇ ਤਾਂ ਕਹਿ ਰਿਹਾ ਸਟੱਡੀ ਬਹੁਤ ਜ਼ਰੂਰੀ ਹੈ ਹੁਣ ਜਿਹਨਾਂ ਨਾਲ ਫਰੋਡ ਉਹ ਅਨਪੜ੍ਹ ਹੈ ਉਹਨਾਂ ਨੂੰ ਪਤਾ ਨਹੀਂ ਮੋਬਾਇਲ ਚਲਾਉਣ ਦਾ ਕਿਸੇ ਹੁਣ ਅੱਜ ਕੀ ਹੈ ਕਿ ਜਿਹਨੇ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਹੈ ਉਹ ਅੰਗੂਠੇ ਲਾਉਂਦਾ ਹੈ ਤੇ ਪਹਿਲੇ ਜ਼ਮਾਨੇ ਚ ਵੇਖ ਲਓ ਕਿ ਜਿਵੇਂ ਕੋਈ ਬੇਟਾ ਹੈ ਉਹਹਨੇ ਆਪਣੇ ਮਾਂ ਪਿਓ ਦੀ ਜਿਹੜੀ ਜ਼ਮੀਨ ਆਪ ਦੇ ਨਾਮ ਕਰਵਾਉਣੀ ਹੈ ਉਹ ਕੀ ਕਰਦਾ ਸੀਗਾ ਕੋਈ ਡਾਕੂਮੈਂਟ ਤਿਆਰ ਕਰਵਾ ਕੇ ਉਹਨਾਂ ਦੇ ਮਤਲਬ ਸਿੱਧਾ ਅੰਗੂਠਾ ਲਵਾ ਲਿਆ
ਹਾਂਜੀ
ਉਹਨਾਂ ਨੂੰ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ ਉਹ ਪੜ੍ਹ ਨਹੀਂ ਸਕਦਾ ਉਹ ਸੋਚਦਾ ਕਿ ਚਲੋ ਕੋਈ ਗੱਲ ਨਾ ਮੁੰਡਾ ਹੀ ਹੈ ਕੋਈ ਸਕੂਲ ਦੇ ਡਾਕੂਮੈਂਟ ਹੋਣੇ
ਹਾਂ ਹਾਂ ਹਾਂ ਹਾਂ ਹਾਂ ਗਠਾ ਥੇ ਤਾਂ ਉਹ ਬੈਸੇਗਾ ਕਿਸੇ ਦਾ ਵੀ ਲਗਵਾ ਲਏਗਾ ਉਹ ਵੀ ਅ ਗ ਉੱਥੇ ਥੋੜ੍ਹੀ ਇੰਨਾ ਪਤਾ ਲੱਗਦਾ ਵੀ ਕਿਹਦਾ ਅੰਗੂਠਾ ਲੱਗਵਾ ਆ ਹੁਣ ਸੈਨ ਵਗੈਰਾ ਕਰਦੇ ਹੈਗੇ ਸੈਨ ਤੋਂ ਤਾਂ ਆਪਣਾ ਪਤਾ ਪਤਾ ਲੱਗ ਜਾਂਦਾ ਵੀ ਹਾਂ ਉਸ ਬੰਦੇ ਦੇ ਸਾਈਨ ਆ
ਅਜ ਕਲ੍ਹ ਸਿਸਟਮ ਹੈ ਕਿ ਮਤਲਬ ਬੰਦਾ ਕੋਈ ਵੀ ਡਾਕੂਮੈਂਟ ਤਿਆਰ ਕਰਵਾ ਸਕਦਾ ਹੈ
ਹਮ ਹਮ
ਤੇ ਆਪਾਂ ਨੂੰ ਆਪਾਂ ਪੜ੍ਹੇ ਲਿਖੇ ਨਹੀਂ ਹੈ ਆਪਾਂ ਸਟੱਡੀ ਨੀ ਕੀਤੀ ਆਪਾਂ ਕਦੇ ਸਕੂਲ ਨੀ ਗਏ ਆਪਾਂ ਨੂੰ ਕੁਛ ਨਹੀਂ ਪਤਾ ਆਪਾਂ ਬਿਨਾਂ ਪੜ੍ਹੇ ਲਿਖੇ ਆਪਾਂ ਮਤਲਬ ਸੈਨ ਕਰ ਦੇਈਏੰ ਅੰਗੁਠਾ ਲਾ ਦੇਈਏ ਤਾਂ ਬਾਅਦ ਚ ਪਤਾ ਲੱਗਦਾ ਡਾਕੂਮੈਂਟ ਕਿਸ ਚੀਜ਼ ਦੇ ਸੀਗੇ ਨੁਕਸਾਨ ਤਾਂ ਆਪਾਂ ਨੂੰ ਹੀ ਹੈ ਫਿਰ
ਇਸ ਕਰਕੇ ਨਾ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੁਣ ਸਾਡੇ ਵੇਖ ਲਓ ਸਿਰਫ ਪੱਚੀ ਚੁਣਾਵ ਆ ਗਏ
ਪਹਿਲਾਂ ਕੀ ਸਿਸਟਮ ਸੀਗਾ ਕਿ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈਗਾ ਅਨਪੜ੍ਹਿਆ ਹੈਗਾ ਉਹ ਵੀ ਖੜਾ ਹੋ ਜਾਂਦਾ ਸਰਪੰਚ ਦੇ ਅੰ
ਹਾਂ
ਉਹ ਜਿੱਤ ਵੀ ਮੰਨ ਲ ਜਿੱਤ ਜਿੱਤ ਉਹ ਜਿੱਤ ਵੀ ਗਿਆ
ਅੱਗੇ ਉਹ ਨੂੰ ਕੋਈ ਮਤਲਬ ਨਹੀਂ ਕਿ ਕੰਮ ਕੀ ਕਰਾਉਣਾ ਹੈ
ਹਾਂ ਉਸ ਬੰਦੇ ਨੂੰ ਇਹ ਨੀ ਪਤਾ ਲੱਗਦਾ ਕਿ ਮੈ ਕਾਹ ਤੇ ਸਾਈਨ ਕਰਨ ਲੱਗਾ ਗੇਆ
ਸਹਿਨ ਸੂ ਤਾਂ ਮੰਨ ਲਓ ਉਹ ਕਰਦੂਗਾ ਠੀਕ ਕਰਤੇ ਉਹਨੇ
ਕਰਤੇ ਹੁਣ ਐਏ ਨੀ ਨਾ ਪਤਾ ਲੱਗਦਾ ਵੀ ਹਾਂ ਮੈਂ ਕੀ ਤੇ ਕਰ ਰਿਹਾ ਹੈਗਾ ਪੜ੍ਹ ਨੀ ਸਕਦਾ ਹੈਗਾ ਬਿਨਾਂ ਪੜ੍ਹੇਗਾ ਉਹ ਸਾਈਨ ਕਰ ਦਿੰਦਾ ਹੈਗਾ ਫੇਰ ਉਲਟਾ ਈਲਜਾਾਮ ਕੋਈ ਹੋਰ ਘਪਲਾ ਕਰ ਅਗਲਾ ਕੋਈ
ਉਹ ਅਨਪੜ੍ਹ ਸਰਪੰਚ ਅ ਸਹੀ ਗੱਲ ਤੁਹਾਡੇ ਅਨਪੜ੍ਹ ਸਰਪੰਚ ਹੁੰਦੇ ਆ ਉਹਨਾਂ ਨੂੰ ਆ ਨੀ ਪਤਾ ਕਿ ਸਾਡੇ ਪਿੰਡ ਯੋਜਨਾ ਕੀ ਆਈ ਹੈ ਕੰਮ ਕੀ ਕਰਾਉਣਾ ਐਮ ਐਲ ਏ ਤੋਂ ਕਿਵੇਂ ਕੰਮ ਲੈਣਾ ਹੈ ਪ੍ਰਧਾਨ ਮੰਤਰੀ ਆਪਾ ਕੀ ਕੰਮ ਲੈਣਾ ਹੈ
ਠੀਕ ਹੈ ਇਸ ਕਰਕੇ ਤਾਂ ਇਹਨਾਂ ਨੇ ਇਸ ਟਾਈਮ ਰੂਲ ਚੇਂਜ ਕੀਤਾ ਹੈ ਕਿ ਹੁਣ ਜਿਹੜਾ ਪੜ੍ਹਿਆ ਲਿਖਿਆ ਜਿਹਨੇ ਸਟੱਡੀ ਕੀਤੀ ਹੋਈ ਹੈ ਨਾ ਉਹਨੂੰ ਹੀ ਆਪਾਂ ਸਰਪੰਚ ਬਣਾਵਾਂਗੇ।
ਤੇ ਇਹ ਦਿਨ ਹੋਣਾ ਗਾ। ਜਿਹਨੂੰ ਕੁਛ ਪਤਾ ਹੀ ਨਹੀਂ ਉਹਨੂੰ ਸਰਪੰਚ ਬਣਾਉਣ ਦਾ ਅੱਜ ਕੱਲ ਚ ਫਾਇਦਾ ਵੀ ਹੈ ਨਹੀਂ।
ਤੁਹਾਡੀ ਗੱਲ ਸਹੀ ਹੈ ਜੀ। ਕੋਈ ਫਾਇਦਾ ਨਹੀਂ ਉਹਨਾਂ ਨੂੰ।
ਹੁਣ ਸਾਡੇ ਨਾ ਗਾ ਦੂਰ ਜਾਊਗਾ ਸਾਡੇ ਇੱਥੇ ਸਰਪੰਚ ਬਣਿਆ ਹੈਗ ਉਹ ਹੈ ਤੇ ਚਲੋ ਵੀ ਪੜ੍ਹਿਆ ਲਿਖਿਆ ਹੀ ਹੈ ਹੈਗਾ ਤੇ ਪਰ ਉਹ ਕਹਿੰਦੇ ਲੋਕਾਂ ਨੇ ਵਧੀਆ ਬਣਾ ਪਤਾ ਵੀ ਚਲੋ ਵਧੀਆ ਵੀ ਹੁਣ ਵਾਲੀ ਪੀੜੀ ਦਾ ਉਹ ਆ ਵਾ ਬੰਦਾ।
ਹਾਂਜੀ ਹਾਂਜੀ।
ਹੂਣ ਪਛਤਾਉਣ ਦਿਆਂ ਉਹਨੂੰ।
ਕਿਵੇਂ ਜੀ ਤੁਸੀਂ ਤਾਂ ਕਹਿ ਰਹੇ ਹੋ ਜੀ ਪੜ੍ਹਿਆ ਲਿਖਿਆ ਹੈਗਾ ਫਿਰ।
ਤਾਉਂਦੇ ਪਏ ਲੋਕ ਉਹਨੂੰ। ਕਿਉਂਕਿ ਉਹ ਆਪਦਾ ਆਪਦਾ ਹੀ ਕੰਮ ਕਰਵਾ ਰਿਹਾ ਹੈਗਾ ਲੋਕਾਂ ਦਾ ਨੀ ਕਰਵਾ ਰਿਹਾ।
ਉਹ ਮਤਲਬ ਲੋਕਾਂ ਚ ਘਮੇਗੀ ਨਾ ਫਿਰ। ਲੋਕੀ ਅਨਪੜ੍ਹ ਹੈਗੇ ਹੁਣ
ਹੁਣ ਇੱਥੇ ਗਜਿਵੇਂ ਸਾਡੇ ਗਾਜਿਵੇਂ ਉਹ ਕਹਿੰਦੇ ਨਾ ਉਹ ਹਜ਼ਾਰ ਹਜ਼ਾਰ ਵਾਲਗਾ ਲੇਡੀਜ਼ ਆਏਗਾ ਉਹ ਫਾਰਮ ਵਗੈਰਾ ਭਰਦੇ ਆ ਨਾ ਉਹ ਬਹੁਤ ਹੈਗਾ ਚੱਲੀ ਜਾ ਰਿਹਾ ਹੈਗਾ ਤੇ ਉਹਦੇ ਵਿੱਚ ਪਤਾ ਕੀ ਹੈਗਾ ਸਰਪੰਚ ਨਹੀਂ ਗਾ ਛਪੰਜਾ ਜਿਵੇਂ ਉਹ ਕਰਕੇ ਕਾਫੀ ਲਿਸਟਾਂ ਦੇ ਵਿੱਚ ਨਾਮ ਆਏ ਸੀਗੇ ਉਹਦੇ ਵਿੱਚੋਂ ਅੱਧ ਚੋਂ ਵੀ ਮੈਂ ਕਹਿੰਨੀ ਹਾਂ ਤੀਸਰਾ ਹਿੱਸਾ ਹੀ ਉਹ ਕੀਤਾ ਨਾਮ ਬਾਕੀ ਸਾਰੇ ਦਾ ਫਾਰਮ ਆਪਦੇ ਹਿੱਸੇ ਗ ਆਪਦੇ ਪਰਿਵਾਰ ਦੇ ਵਿੱਚ ਸਾਰਿਆਂ ਦੀ ਆਈ ਡੀ ਲਗਾ ਕੇ ਦਬਾ ਦਬ ਭਰੀ ਜਾ ਰਹੀ ਹੈ। ਅਸੀਂ ਵੀ ਕਾਫੀ ਕਿਹਾ ਵੀ ਹਾਂ ਵੀ ਲੋਕਾਂ ਨੂੰ ਵੀ ਕਾਫ਼ੀ ਜਣਿਆਂ ਨੂੰ ਕਿਹਾ ਵੀ ਆਪਾਂ ਰੌਲਾ ਪਾ ਸਕਦੇ ਹੈਂਗੇ ਇਹਦੇ ਵਿੱਚ ਵੀ ਐਵੇਂ ਨਹੀਂ
ਪੜ੍ਹਿਆ ਲਿਖਿਆ ਵਾ ਪੜ੍ਹਿਆ ਲਿਖਿਆ ਵਾ ਹਾਂਜੀ ਤੁਹਾਡੀ ਗੱਲ ਸਹੀ ਹੈ ਪੜ੍ਹਿਆ ਲਿਖਿਆ ਪਿੰਡ ਮਤਲਬ ਬੰਦੇ ਹੋਏ ਨਾ ਤੁਹਾਡੇ ਮੰਨ ਹੋਵੇ ਨੇ ਇਹ ਜਿਹੜੇ ਆ ਜਿਆ ਜ ਦੇ ਫਾਰਮ ਹੈਗੇ ਨਾ ਉਹਨਾਂ ਪਰ ਜਾ ਰਿਹਾ।
ਹਮ ਹਮ।
ਅ ਤੁਸੀਂ ਪੜ੍ਹੇ ਲਿਖੇ ਹੋਣਾ ਤੁਸੀਂ ਆਹ ਫਾਰਮ ਆਪ ਹੀ ਘਰੇ ਬੈਠ ਕੇ ਮੋਬਾਇਲ ਤੋਂ ਤੇਰੇ ਮੋਬਾਇਲ ਚ ਨਾ ਤੁਸੀਂ ਆਪ ਭਰ ਸਕਦੇ ਹੋ।
ਹਮ ਹਮ। ਕੋਈ ਹੈ ਤੇ ਉਹ ਬੁੜੀ ਬੁੜੀਆਂ ਇਨ੍ਹਾਂ ਇਨ੍ਹਾਂ ਕੱਟ ਹੁੰਦਾ ਉੱਥੇ ਗ ਹਾਂ ਕਦੇ ਆਸ਼ਾ ਵਰਕਰ ਨੀ ਮਿਲਦੇ ਕਦੇ ਫਾਰਮ ਮੁ ਰੁੱਕ ਗਏਗਾ ਏਦਾਂ ਹੋ ਰਿਹਾ ਹੈਗਾ।
ਅੱਛਾ ਜੀ
ਤੇ ਲੜਦੇ ਹੈਗੇ ਕਾਫੀ ਵੀ ਜ਼ਿਆਦਾ ਤ ਬੋਲ ਰਹੇ ਹੈਗੇ ਵੀ ਹਾਂ ਸਰਪੰਚ ਐਵੇਂ ਕਰੀ ਆ ਰਿਹਾ ਮੈਂ ਕਿਹਾ ਸਰਪੰਚ ਐਵੇਂ ਕਰੀ ਆ ਰਿਹਾ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਕਹੋਗਾ ਵੀ ਹਾਂ ਸਾਨੂੰ ਵੀ ਫਾਰਮ ਦਿੱਤੇ ਜਾਣ ਬਰੋਬਰ। ਜਿਵੇਂ ਤੁਸੀਂ ਕਰ ਰਹੇ ਹੋਗੇ ਕਿਉਂਕਿ ਫਾਰਮ ਵਿੱਚ ਪੈਸੇ ਮਿਲ ਰਹੇ ਹੈਗੇ ਆਪਾਂ ਨੂੰ
ਬੰਦੇ ਨਹੀਂ ਹੈਗੇ ਉਹ ਸੋਚ ਰਹਾ ਜਿਹੜਾ ਪਤਾ ਨਾ ਆਪਾਂ ਨੂੰ ਮਿਲਦੇ ਮਿਲੂਗੇ ਨਹੀਂ ਮਿਲਣਗੇ।
ਹਮ ਹਮ ਤੇ ਪਰ ਇੱਥੋਂ ਦੇ ਲੋਕ ਐਵੇਂ ਦੇ ਆ ਬੋਲਦੇ ਜਿੱਥੇ ਬੋਲਣਾ ਨਾ ਉੱਥੇ ਨਹੀਂ ਬੋਲਦੇ। ਜਿੱਥੇ ਨਹੀਂ ਬੋਲਣਾ ਉੱਥੇ ਬੋਲਦੇ ਆ।
ਓ ਤਾਂ ਨਾ ਇਸ ਕਰਕੇ ਤਾਂ ਕਹਿ ਰਿਹਾ ਕਿ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੈ।
ਸਹੀ ਹੈ
ਉਹ ਤੁਹਾਡੇ ਮਤਲਬ ਜਵਾਕੀ ਕੀ ਕਰਦੇ ਸਟੱਡੀ ਕਰਦੇ ਜੀ
ਹਾਂਜੀ
ਤੁਹਾਡੇ ਜਵਾਕ
ਸਾਡੇ ਬੱਚੇ ਹੈਗੇ ਦੋ ਹੈ ਮੇਰੇ ਬੱਚੇ
ਹਾਂਜੀ ਹਾਂਜੀ ਕਿਹੜੀ ਕਿਹੜੀ ਜਮਾਤ ਚ ਹੈ ਜੀ
ਬੇਟ ਹੀ ਹੈ ਮੇਰੇ ਬੱਚੇਗਾ ਇੱਕ ਬੇਟਾ ਹੈਗਾ ਉਹ ਸਕੂਲ ਦੇ ਵਿੱਚ ਜਾਂਦਾ ਹੈ ਜਿਵੇਂ ਐਲ ਕੇ ਜੀ ਦੀ ਵਿੱਚ ਹੈ ਬੇਟੀ ਛੋਟੀ
ਹਾਂਜੀ ਤੁਸੀਂ ਕੀ ਕਰਦੇ ਹੋ ਜੀ
ਮੈਂ ਤਾਂ ਹਾਊਸ ਵਾਈਫ ਹੀ ਹਾਂ ਮੇਰੀ ਬੀ ਏ ਸੈਕਿੰਡ ਈਅਰ ਤੱਕ ਕੀਤੀ ਹੋਈ ਹੈ ਨਾਲ ਕੰਪਿਊਟਰ ਕੋਰਸ ਕੀਤਾ ਹੋਇਆ
ਫੇਰ ਤਾਂ ਬਹੁਤ ਵਧੀਆ ਜੀ ਘੂਟਰੋਸ ਫਿਰ ਤਾਂ ਤੁਹਾਨੂੰ ਛੋਟੇ ਮੋਟੇ ਜੋਬ ਤਾਂ ਵੀ ਮਿਲਜੂਗੇ ਜੀ
ਮਿਲ ਗ ਜੇ
ਚਲੋ ਵਧੀਆ ਜੀ ਸਟੱਡੀ ਕਰਕੇ ਮਲੇ ਸਟ ਸਟਡੀ ਕਰਕੇ ਮਿਲੀ ਹੈ ਜੀ
ਹਮ ਹਮ ਸੜੀ ਦੇ ਵੇਸ ਹੀ ਉਹਨਾਂ ਨੇ ਰੱਖਿਆ ਹੈਗਾ
ਹਾਂਜੀ ਹਾਂਜੀ
ਹਮ ਫ਼ਰਕ ਪੈਂਦਾ ਸਟੜੀ ਦਾ ਹੈਗਾ ਛੋਟੀ ਮੋਟੀ ਨਾ ਬਾਹਲੀ ਮੋਟੀ ਮਿਲੇਗੀ ਤਾਂ ਛੋਟੀ ਤਾਂ ਮਿਲ ਹੀ ਜਾਵੇਗੀ ਚਲੋ ਠੀਕ ਹੈ ਫਿਰ